ਹੈਲੋ।।
ਹਾਂਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ -ਹਾਂਜੀ ਸਤਿ ਸ਼੍ਰੀ ਅਕਾਲ।
ਹੋਰ ਸੁਣਾਓ ਕੀ ਹਾਲ-ਚਾਲ ਹੈ, ਹਾਂਜੀ। ਕੀ ਕਰਦੇ ਪਏ ਸੀ?
ਬਸ ਹੁਣੇ ਬਸ ਲੰਚ ਵਗੈਰਾ ਕਰਵਾ ਕੇ ਵੇਲੇ ਹੋਏ ਸੀ ਬੱਚਿਆਂ ਨੂੰ। ਬੱਚਿਆਂ ਨੂੰ ਲੈ ਕੇ ਬੈਠੇ ਸੀ ਬਸ। ਵਧੀਆ ਓਕੇ।
ਹੂੰ ਹੂੰ ਹੂੰ
ਸਹੀ।
ਅੱਛਾ।
ਹੋਰ ਤੁਸੀਂ ਹੋ ਗਏ ਵਹਿਲੇ?
ਹੋਰ ਹੁਨੇ ਹੋਏ ਸੀ ਮੈਂ ਵੀ ਸੁਵਾਇਆ ਸੀ ਨਿਆਣਿਆਂ ਨੂੰ। ਤੇ ਮੈਂ ਕਿਹਾ ਚੱਲ ਥੋੜ੍ਹਾ ਆਪ ਲੇਟ ਲੈਂਨੀ ਆ। ਤੇ ਚੱਲ ਥੋੜ੍ਹੀ ਗੱਲਬਾਤ ਕਰ ਲੈਂਨੇ ਆ ਥੋੜਾ ਟਾਈਮ ਹੈਗਾ ਗੱਲਬਾਤ ਵੀ ਤਾਂ ਹੀ ਹੁੰਦੀ ਜੇ ਅਗਰ ਬੱਚੇ ਸੋ ਜਾਂਦੇ। ਇਹਨਾਂ ਦੇ ਰੋਲੇ ਖੱਪ 'ਚ ਹੁੰਦੀ ਨੀ ਹੈਗੀ।
ਹਾਂਜੀ ਉਹ ਤੇ ਹੈ ਹੀ ਹੈ ਬਸ, ਮਿਲ ਹੀ ਨੀ ਪਾਂਦਾ ਸਮੇਂ ਸਾਰਿਆਂ ਕੋਲ ਅੱਜ ਕੱਲ ਇੰਝ ਈ ਏ, ਭਾਵੇਂ ਯਾਦ ਕੋਈ ਕਰਦਾ ਰਹਿੰਦਾ ਪਰ ਫੋਨ ਫਾਨ ਅੱਜਕੱਲ੍ਹ ਘੱਟ ਹੀ ਹੁੰਦੇ ਆ।
ਘੱਟ ਈ ਹੁੰਦੇ ਆ। ਮਿਲਦਾ ਹੀ ਨਹੀਂ, ਸਮੇ।
ਹੋਰ ਸੁਣਾਓ ਤੁਸੀਂ ਅੱਜ ਕਿਵੇਂ ਯਾਦ ਕੀਤਾ।
ਬਸ ਓਦਾਂ ਹੀ।
ਅੱਛਾ-ਅੱਛਾ। ਹੁਣ ਜਾਂਦੇ ਹੋ ਤੁਸੀਂ ਜਿੰਮ ਜਾਂਦੇ ਹੋ। ਹੁਣ ਪਹਿਲੇ ਜਾਂਦੇ ਹੁੰਦੇ ਸੀ ਨਾ ਤੁਸੀਂ।
ਨਹੀਂ ਹੁਣ ਜਾਣਾ ਛੱਡ ਦਿੱਤਾ ਹੋਇਆ ਪਹਿਲਾਂ ਹੀ ਸ਼ੁਰੂ ਕੀਤੀ ਸੀ ਮੈਂ ਸੋਚਦੀ ਪਈ ਹਾਂ ਕਿ ਦੁਬਾਰਾ ਜੁਆਇਨ ਕਰਾਂ ਜਿੰਮ। ਵੇਟ ਕਾਫ਼ੀ ਪੁਟ ਔਨ ਹੋ ਗਿਆ ਐ ਵੱਧ ਗਿਆ ਹੈਗਾ।
ਅੱਛਾ-ਅੱਛਾ ਹਾਂ ਮੈਨੂੰ ਪਤਾ ਲੱਗਾ ਸੀ ਮੈਂ ਤੁਹਾਨੂੰ ਵੇਖਿਆ ਵੀ ਇੱਕ ਦਿਨ ਨਾ। ਸਵੇਰੇ-ਸਵੇਰੇ ਜਿਵੇਂ ਤੁਸੀਂ ਜਾਂਦੇ ਸੀ ਨਾ, ਤੇ ਮੈਂ ਤੁਹਾਨੂੰ ਦੇਖਦੀ ਹੁੰਦੀ ਸੀ ਤੁਸੀਂ ਜਾਂਦੇ ਤੇ ਉੱਥੇ ਜਿੰਮ ਜਾਂਦੇ ਸੀ। ਮੈਂ, ਫਿਰ ਪੁੱਛਿਆ ਉਹ ਕਹਿੰਦੇ ਹਾਂ ਜਿਮ ਜਾਂਦੇ ਹੁੰਦੇ ਆ ਤੇ, ਮੈਂ ਕਿਹਾ ਅੱਛਾ। ਮੈਂ ਵਧੀਆ ਗੱਲ ਸਗੋਂ ਜਾਣਾ ਚਾਹੀਦਾ। ਮੈਂ ਸਰੀਰ ਦਾ
ਹਾਂ ਉਹ ਤਾਂ ਹੈ, ਉਹ ਤਾਂ ਹੈ ਮੈਨੂੰ ਮਤਲਬ ਪ੍ਰੋਬਲਮ ਵੀ ਕਾਫ਼ੀ ਹੁੰਦੀ। ਸੀਗੀ ਨਾ ਤਾਂ ਫਿਰ ਕਰਕੇ ਫਿਰ ਮੈਂ ਜੁਆਇਨ ਕੀਤੀ ਸੀਗੀ ਜਿੰਮ ਨਾਲ ਬਟਨ ਅਹ ਛੋਟਾ ਛੋਟਾ ਹੈਗਾ ਆ ਤਾਂ ਫੇਿਰ ਜਾ ਨ ਹੀ ਹੁੰਦਾ ਇਹ ਉੱਠ ਜਾਂਦਾ ਹੈਗਾ ਸਵੇਰੇ ਸਵੇਰੇ ਹੀ
ਹਾਂ ਬੱਚੇ ਨਾਲ ਹੀ ਉੱਠੇ ਜਾਂਦੇ ਨੇ ਆਪਣੇ ਉੱਠੋ ਦੇ ਬੇ ਪਹਿਲੇ ਉੱਠੇ ਦੇ ਹੁੰਦੇ ਆ ਇਹ ਤੇ ਹੈ ਹੀ ਜੇ ਇਹੀ ਹੁੰਦਾ ਕਿ ਸਵੇਰ ਸਵੇਰ ਦਾ ਕੰਮ ਵੀ ਬੜਾ ਹੁੰਦਾ ਹੈ ਬ ਸਕੂਲ ਜਾਣਾ ਹੈ ਕਿਸੇ ਨੇ ਕਿੱਥੇ ਜਾਣਾ ਹੈ ਕੰਮ ਵੀ ਸਵੇਰ ਦਾ ਹੀ ਹੁ ਸਾਰਿਆਂ ਦੇ ਘਰ ਚ ਇਹ ਤੇ ਹੈ ਸਹੀ ਕਿਹਾ ਕੋਈ ਫ ਤੁਸੀਂ ਜਿਵੇਂ ਜਿੰਮ ਵਗੈਰਾ ਤੁਸੀਂ ਜਾਂਦੇ ਸੀ ਜਇਨ ਕੀਤਾ ਸੀ ਤੁਸੀ ਡਾਇਟ ਜੋ ਵੀ ਉਹ ਡਾਇਟ ਚਾਰਟ ਵੀ ਦਿੰਦੇ ਹੋਣੇ ਤੁਹਾਨੂੰ ਕਿ ਮਤਲਬ ਸਵਸਥ ਰਹਿਣ ਵਾਸਤੇ ਕੀ ਕੁਛ ਖਾਣਾ ਚਾਹੀਦਾ ਕੀ ਨਹੀਂ ਖਾਣਾ ਉਹ ਸਾਰਾ ਦਿੰਦੇ ਹੀ ਹੋਣੇ ਆ
ਦਿੰਦੇ ਹੁੰਦੇ ਹੈਗੇ ਆ ਦਿੰਦੇ ਹੈਗੇ ਆ ਪੂਰੀ ਡਾਈਟ ਅਹ ਇਹ ਜਿੱਥੇ ਮੈਂ ਜੁਆਇਨ ਕੀਤੀ ਸੀ ਨਾ ਉਹਨੇ ਤਾਂ ਦਿੱਤਾ ਨੀ ਸੀ ਮੈਨੂੰ ਆਪ ਮੰਗਣੀ ਪਈ ਸੀ ਗੀ ਉਹਦੇ ਕੋਲੋਂ ਨਾ ਤੇ ਫ਼ਿਰ ਉਹਨੇ ਮੈਨੂੰ ਦੇ ਦਿੱਤੀ ਹੋਈ ਸੀ ਜ ਹਾਂ ਵਨ ਮੰਥ ਦੀ ਉਹਨੇ ਪੂਰੀ ਇੱਕ ਇੱਕ ਮਹੀਨੇ ਦੀ ਪੂਰੀ ਉਹਨੇ ਮੈਨੂੰ ਡਾਇਟ ਦਿੱਤੀ ਸੀ ਗੀ ਤੇ ਮਤਲਬ ਉਹਨੇ ਪੂਰਾ ਮਤਲਬ ਸਮੇਂ ਦੇ ਹਿਸਾਬ ਦੇ ਨਾਲ ਤੁਸੀਂ ਮਤਲਬ ਖਾਣਾ ਖਾਣਾ ਹੈਗਾ ਆਪਣਾ ਨਾ ਰ ਟੀਮ ਬਣਾਉਣੀ ਹੈ ਕਿ ਪਹਿਲਾ ਉਹ ਮੈਨੂੰ ਪੁੱਛਦਾ ਹੁੰਦਾ ਸੀ ਸਵੇਰੇ ਕਿੰਨੇ ਵਜੇ ਉੱਠਦੇ ਹੋ ਠੀਕ ਹੈ ਫਿਰ ਮੈਂ ਉਹਨੂੰ ਦੱਸਿਆ ਸੀਗਾ ਕਿ ਮੈਂ ਸੱਤ ਸੱਤ ਵਜੇ ਉੱਠਦੀਆਂ ਹੈਗੀਆਂ ਜਾਂ ਫਿਰ ਜਿਨਦਰੋ ਅਹ ਗਈ ਸੀ ਤੇ ਉਦੋ ਫੇਿਰ ਸਾਢੇ ਪੰਜ ਵਜੇ ਉੱਠਦੀ ਸੀ ਫਿਰ ਇਹਨੂੰ ਮੈਨੂੰ ਦੱਸਿਆ ਸੀ ਕਿ ਸਵੇਰੇ ਤੁਸੀਂ ਐਡ ਡਰਿੰਕ ਲੈ ਸਕਦੇ ਹੋ ਪਾਣੀ ਪੀ ਸਕਦੇ ਹੋ ਜਾਂ ਜੀਰਾ ਪਾ ਕੇ ਜਾਂ ਅਜਵਾਇਨ ਪਾ ਕੇ ਅਤੇ ਜਾਂ ਫਿਰ ਸੌਂਫ ਪਾ ਕੇ ਤੁਸੀਂ ਇਦਾਂ ਨਾ ਇਹ ਤੁਸੀਂ ਮਤਲਬ ਕਿ ਇੱਕ ਇੱਕ ਹਫ਼ਤੇ ਤੱਕ ਮਤਲਬ ਕਦੇ ਜੀਰੇ ਦਾ ਪਾਣੀ ਪੀ ਲਿਆ ਫਿਰ ਵਿੱਚ ਜਾਂ ਤੁਸੀਂ ਮੇਥੇ ਪਾ ਮੇਥੀ ਦਾਣੇ ਦਾ ਪਾਣੀ ਪੀ ਲਿਆ ਏਦਾਂ ਫੇਰ ਉਸ ਤੋਂ ਬਾਅਦ ਉਹ ਮੈਨੂੰ ਨਾਲ ਉਹਨੇ ਕਿਹਾ ਸੀਗਾ ਕੀ ਭਿਗੋਏ ਹੋਏ ਚਾਰ ਪੰਜ ਬਦਾਮ ਖਾ ਲਿਆ ਕਰੋ ਤੁਸੀਂ ਠੀਕ ਹੈ ਨਾ ਫੇਰ ਉਹਨੇ ਕਿਹਾ ਸੀ ਕਿ ਜਿਵੇਂ ਨਾਸ਼ਤਾ ਕਰਨਾ ਹੈਗਾ ਆ ਤੇ ਨਾਸ਼ਤੇ ਦੇ ਵਿੱਚ ਤੁਸੀਂ ਮਤਲਬ ਚਿੱਲੇ ਲੈ ਸਕਦੇ ਹੈਗੇ ਆ ਓਟਸ ਦਾ ਲਏ ਲਿਆ ਦਲੀਏ ਦਾ ਲਏ ਲਿਆ ਤੇ ਉਹਨੂੰ ਗ੍ਰੈਂਡ ਕਰਕੇ ਬਣ ਜਾਂਦੇ ਹੁੰਦੇ ਸੀਗੇ ਸੂਜੀ ਦਾ ਹੋ ਗਿਆ ਆਲੂ ਦਾ ਹੋ ਗਿਆ ਏਦਾਂ ਮਤਲਬ ਹਲਕਾ ਜਾਂ ਪੋਹਾ ਖਾ ਲਿਆ ਏਦਾਂ ਖਾਣਾ ਖਾਣਾ ਹੈਗਾ ਆ ਫੇਰ ਮਿਡ ਬਾਰਾਂ ਦੇ ਨਾਲ ਉਹ ਕਹਿ ਦਿੰਦਾ ਹੈਗਾ ਹੈ ਕਿ ਤੁਸੀਂ ਫਰੂਟ ਮਤਲਬ ਫਰੂਟ ਡੇਲੀ ਰੱਖਣਾ ਆਪਣਾ ਇੱਕ ਬਾਊਲ ਇੱਕ ਜਾਂ ਇੱਕ ਬਾਊਲ ਤੋਂ ਥੋੜ੍ਹਾ ਜਿਨਾ ਜ਼ਿਆਦਾ ਕਿਉਂਕਿ ਕੈਲਰੀਜ਼ ਵਗੈਰਾ ਤਾਂ ਫਿਰ ਤਾਂ ਹੀ ਘੱਟ ਹੋਣੀਆਂ ਹੈਗੀਆਂ ਵੈਂ ਜੇ ਅਸੀਂ ਉਹ ਖਾਵਾਂਗੇ
ਅੱਛਾ ਮਤਲਬ ਕਿ ਪਹਿਲੇ ਤੇ ਸਵੇਰੇ ਉੱਠਦੇ ਹੀ ਤੁਸੀਂ ਪਾਣੀ ਪੀਣਾ ਉਹ ਪਾਣੀ ਮਤਲਬ ਕਿਸੀ ਭਿਓ ਕੇ ਰੱਖਣਾ ਜਾਂ ਇੰਝੀ ਪੀ ਲੈਣਾ ਬੋਇਲ ਕਰਨਾ ਪਾਣੀ ਉਬਾਲਣਾ ਮਤਲਬ ਪਾਣੀ
ਉਹ ਮਰਜ਼ੀ ਹੁੰਦੀ ਸੀਗੀ ਮੈਂ ਤਾਂ ਅਹ ਏਦਾਂ ਹੀ ਪੀ ਲੈਂਦੀ ਹੁੰਦੀ ਸਿਰਫ ਮੇਥੀ ਦਾਣੇ ਨੂੰ ਹੀ ਬ ਵਿੱਚ ਮਤਲਬ ਰਾਤੀ ਭਿਗੋ ਕੇ ਰੱਖਦੇ ਹੁੰਦੇ ਸੀਗੇ ਬਾਕੀ ਮੈਂ ਸਵੇਰੇ ਉੱਠ ਕੇ ਬੋਇਲ ਕਰ ਲੈਂਦੀ ਹੁੰਦੀ ਸੀ ਸੀ
ਅੱਛਾ ਮਤਲਬ ਕਿ ਇੱਕ ਹਫ਼ਤਾ ਜਿਵੇਂ ਸੌਂਫ ਦਾ ਪੀ ਲਿਆ ਇੱਕ ਹਫ ਤਾਂ ਜੀਰੇ ਦਾ ਪੀ ਲਿਆ ਇੱਕ ਕਰਤਾ ਮੇਥੀ ਦਾ ਪੀ ਲਿਆ ਇੰਜ ਕਰ ਅੱਛਾ ਤੇ ਫਿਰ ਨਾਸ਼ ਤੇ ਹਲਕਾ ਚੀਲੇ ਕੁੱਛ ਵੀ ਖਾ ਲਓ ਅੱਜ ਕੱਲ੍ਹ ਤੇ ਵੈਸੇ ਬੜੇ ਬੜੀ ਤਰ੍ਹਾਂ ਦੇ ਚੀਲੇ ਬਣਦੇ ਜਾਂਦੇ ਨੇ ਅੱਜ ਕੱਲ੍ਹ ਦੇ
ਦਾਲ ਦੇ ਹੋਗੇ ਮੂੰਗੀ ਧੋਤੀ ਦਾਲ ਹੁੰਦੀ ਹੈਗੀ ਉਹਦੇ ਜ਼ਿਆਦਾ ਅੱਛੇ ਰਹਿੰਦੇ ਹੈਗੇ ਆ ਕਿਉਂਕਿ ਉਹ ਉਹ ਫੈਟ ਨੂੰ ਜਲਦੀ ਘਟਾਉਂਦਾ ਹੈਗਾ ਆ ਸਾਡੇ
ਅੱਛਾ ਅ
ਹਮ ਜਾਂ ਫੇਿਰ ਉਹ ਘਿਆ ਨਹੀਂੀ ਆਉਂਦਾ ਕੀ ਇਹਨੂੰ ਸੂਜੀ ਵਿੱਚ ਪਾ ਕੇ ਉਹਨਾ ਉਹ ਬਣਾਓ ਘਿਆ ਤਾਂ ਮਤਲਬ ਮਤਲਬ ਬਹੁਤ ਕਿਉਂਕਿ ਉਹਦੇ ਵਿੱਚ ਪਾਣੀ ਹੀ ਹੁੰਦਾ ਹੈ ਨਾ ਉਹਦੇ ਵਿੱਚ ਇੰਨਾ ਜ਼ਿਆਦਾ ਉਹ ਨਹੀਂੀ ਹੁੰਦਾ ਉਹ ਚ ਪਾਣੀ ਨੀਰਾ ਪਾਣੀ ਹੁੰਦਾ ਹੈਗਾ ਉਹ ਖਾਓ ਉਹ ਸਾਡੇ ਸ਼ਰੀਰ ਨੂੰ ਲੱਗਦਾ ਨੀਦਾ ਹਾਂ
ਅੱਛਾ ਹਾਂ ਕੁੱਛ ਵੀ ਪਾ ਕੇ ਮਤਲਬ ਕਿ ਸਬਜ਼ੀਆਂ ਬਾਕੀ ਕੇ ਜਾਂ ਘੀਆ ਪਾ ਕੇ ਜਾਂ ਕੁਛ ਪਾ ਕੇ ਵੀ ਬਣਾ ਸਕਦੇ ਹੋ ਪਿਆਜ ਤੇ ਟਮਾਟਰ ਆਪਣਾ ਸਵਾਦ ਵੀ ਅਲੱਗਣ, ਤੇ ਡਾਇਟ ਡਾਇਟ ਵੀ ਹੋ ਜਾਂਦੀ ਹੈ ਸਰੀਰ ਵਾਸਤੇ ਹੈਲਦੀ ਵੀ ਨੇ ਹਲਕੇ ਦੇ ਹਲਕੇ ਉਹ ਚਾਹੁੰਦੇ ਨੇ ਕਿਉਂਕਿ ਨਾਸ਼ਤਾ ਜੀ ਭਾਰੀ ਤੇ ਖਾ ਪ੍ਰੋਭੋਂਠੀ ਖਾ ਤੇ ਇਹ ਖਾ ਤੇ ਉਹ ਖਾ ਹੋ ਜਾਂਦਾ ਹੈ ਨਾ ਅੱਛਾ ਤੇ ਫੇਰ ਬੰਦਾ ਦੁਪਹਿਰੇ ਫਿਰ ਰੋਟੀ ਚ ਕੀ ਖਾਣਾ ਏ
ਦੁਪਹਿਰੇ ਵੀ ਦੁਪਹਿਰੇ ਕਹਿ ਦਿੰਦਾ ਹੁੰਦਾ ਸੀਗਾ ਕਿ ਮਤਲਬ ਕੋਈ ਵੀ ਸਬਜ਼ੀ ਲੈ ਲੋ ਸਬਜ਼ੀ ਦੇ ਨਾਲ ਇੱਕ ਫੁਲਕਾ ਖਾਣਾ ਜਾਂ ਤੁਹਾਡੀ ਜਿੰਨੀ ਹੈਗੀ ਦੋ ਫੁਲਕੇ ਖਾਣੇ ਹੈਗੇ ਆ ਬਟ ਤੁਸੀਂ ਗੇਹੂ ਦਾ ਆਟਾ ਨਹੀਂ ਯੂਜ ਕਰਨਾ ਨਾ ਹੈਗਾ ਤੁਸੀਂ ਸਿੱਧਾ ਲੈ ਲਿਆ ਜਵਹਰ ਦਾ ਆਟਾ ਲੈ ਲਿਆ ਓਟਸ ਦਾ ਆਟਾ ਲੈ ਲਿਆ ਠੀਕ ਹੈ ਏਦਾਂ ਬਾਜਰੇ ਦਾ ਲੇ ਲਿਆ ਲਿਆ ਏਦਾਂ ਆਟਾ ਉਹਦੀ ਰੋਟੀ ਬਣਾ ਕੇ ਉਹ ਖਾਣੀ ਹੈਗੀ ਗੇਹੂ ਦੇ ਆਟਾ ਬੰਦ ਕਰ ਦੇਣਾ ਹੈਗਾ ਆ ਤੇ ਨਾਲ ਸੈਲੇਡ ਲੈਣਾ ਜ਼ਰੂਰ ਸੈਲੇਡ ਵੀ ਜ਼ਰੂਰ ਲੈਣਾ ਹੈਗਾ
ਅੱਛਾ ਹਮ ਹਾਂ ਸਲਾਦ ਤੇ ਐੱਸ ਤਰ੍ਹਾਂ ਵੀ ਖਾਣਾ ਹੀ ਚਾਹੀਦਾ
ਹਾਂ ਗਰਮੀਆਂ ਵਿੱਚ ਤਾਂ ਚਲੋ ਖੀਰਾ ਵਗੈਰਾ ਹੁੰਦਾ ਦਾ ਹੈਗਾ ਉਹ ਖਾਧਾ ਜਾਂਦਾ ਹੈਗਾ ਆ
ਖੀਰੇ ਖੀਰੇ ਖਾਾਲੋ ਹਮ ਕਰਉਦੇ ਆ ਤੇ ਉਸ ਤੋਂ ਬਾਅਦ ਫੇਰ ਸ਼ਾਮੀ ਜਿਵੇਂ ਚਾਹਅ ਦੇਖੋ ਅੱਜ ਕੱਲ ਵੈਸੇ ਪੰਜਾਬੀਆਂ ਨੂੰ ਚਾਹ ਪੀਣ ਦੀ ਤੇ ਆਦਤ
ਆਹੋ ਆਹੋ ਮੈਨੂੰ ਆ ਮੈਨੂੰ ਮੈਨੂੰ ਆ ਦੀ ਮੈਨੂੰ ਆਪਣੇ ਸਹੁਰੇ ਘਰ ਆ ਕੇ ਕੇ ਆਦਤ ਲੱਗੀ ਹੈਗੀ
ਅੱਛਾ ਅੱਛਾ ਹਾਂ ਫਿਰ ਲੱਗ ਜਾਂਦੇ ਹੁੰ ਆ ਵਿਆਹ ਤੋਂ ਬਾਅਦ
ਹੋਰ -
ਅਛਾ ਹੁਣ ਜਿਵੇਂ ਚਾਹ ਵੀ ਬੰਦਾ ਕਹਿਦਾ ਹੈ। ਚਲ ਛਡ ਚਾਦੀ ਜਗ੍ਹਾ ਵੀ ਕੁਝ ਮਿਲੇਗਾ।
ਚਾਹ ਦੀ ਜਗ੍ਹਾ ਗ੍ਰੀਨ ਟੀ ਆਉਦੀ ਹੈਗੀ ਹੈ। ਉਹਨੇ ਉਹ ਬੋਲਿਆ ਹੋਇਆ ਸੀਗਾ ਬਟ ਮੈ ਥੋੜਾ ਟਾਈਮ ਮਤਲਬ ਚਾਹ ਬਿਨਾ ਚੀਨੀ ਤੋ ਨਾ ਖੰਡ ਨੀ ਪਾਣੀ ਉਹਦੇ ਵਿਚ ਨਾ ਚੀਨੀ ਚਾਹ ਦੇ ਵਿਚ ਤੇ ਏਦਾ ਹੀ ਪੀ ਤੀ ਹੈਗੀ ਹੈ। ਫੇਰ ਮੈਂ ਹੌਲੀ- ਹੌਲੀ ਮਤਲਬ ਚਾਹ ਪੂਰੀ ਘਟਾ ਦਿਤੀ ਸੀਗੀ। ਅਤੇ ਮੈ ਉਹਦੀ ਪਿਤੀ ਸੀ। ਕੀ ਕਹਿਦੇ ਗ੍ਰੀਨ ਟੀ ਪੀਣਾ ਸ਼ੁਰੂ ਕਰ ਦਿਤਾ ਹੋਇਆ ਸੀਗਾ। ਸਵਾਦ ਨੲਈ ਹੁੰਦੀ ਬਕਬੱਕੀ ਹੁੰਦੀ ਦੀ ਹੈਗੀ ਬੜੀ
ਹਾਂ- ਫੇਰ ਦੇਖੋ ਨਾ ਜੇ ਸਵਾਦ ਛੱਡਨੇ ਪੈਂਦੇ ਨੇ ਸਰੀਰ ਪਿਛੇ ਇਹ ਤੇ ਹੈ ਕਿਉਕਿ ਫੇਰ ਚੀਜ਼ਾਂ ਸਾਨੂੰ ਸਵਾਦ ਹੀ ਉਹ ਲੱਗਦੀਆਂ ਜਿਹੜੇ ਨੁਕਸਾਨ ਕਰਦੀਆਂ ਨੇ ਪਰ ਅਜ ਉਹਾਂ ਉਹੀ ਨਾ- ਹੁਣ ਬੱਚਿਆਂ ਨੂੰ ਦੇਖੋ
ਸਭ ਕੁਛ ਹੈ। ਹੀ ਹੈ। ਹਾਂ ਅਜ ਕਲ ਚਲਦਾ ਹੀ ਸਭ ਕੁਛ ਇਹੀ ਪਿਆ ਹੈਗਾ ਬਾਹਰ ਨਿਕਲੋ ਸਹੀ ਇਥੇ ਮੋਮੋ ਦੀ ਦੁਕਾਨ
ਹਾਂ ਪਰ ਐਹੀ ਹਾਂ ਐਹੀ ਸਰੀਰ ਨੂੰ ਖਰਾਬ ਕਰਦੇ ਇਨੇ ਬਿਮਾਰੀਆਂ ਤੁਸੀ ਸੁਣਦੇ ਹੀ ਹੋਗੇ ਅਜ ਤ ਕੋਈ ਨਵੀ- ਨਵੀ ਬਿਮਾਰੀ ਕਦੇ ਸੁਣਦੇ ਨਹੀਂ ਸੀ ਪਹਿਲੇ ਤੇ ਅਜ ਕਲ ਇਨੀ ਸੁਣਨ ਨੂੰ ਮਿਲਦੀਆਂ ਨੇ ਸਰੀਰ ਖਰਾਬ ਹਰ ਕੋਈ ਬੱਚਾ ਬੱਚਾ ਬਿਮਾਰ ਰਹਿਦਾ ਹਨ ਖਾਣ ਪਾਨ ਹੀ ਸਾਡਾ ਸਹੀ ਨਹੀ ਕਹੀ ਨਾ-
ਉਹ ਦੁਪਹਿਰ ਦੀ ਹੋ ਗਈ ਤੇ ਰਾਤ ਤੋਂ ਮਤਲਬ ਉਹ ਕਹਿਦਾ ਹੁੰਦਾ ਸੀਗਾ ਦਾਲ ਖਾ ਲੋ ਠੀਕ ਹੈ ਇਕ ਬਾਊਲ ਦਾਲ ਖਾ ਲੋ ਬਿਨਾ ਤੜਕੇ ਤੋ ਘਿਉ ਘਿਉ ਵਗੈਰਾ ਨਹੀ ਪਾਉਣਾ ਉਹਦੇ ਵਿਚ ਤੇ ਬਸ ਫੇਰ ਰਾਤੀ ਸੌਣ ਵੇਲੇ ਛੋ ਇਲਾਇਚੀ ਦਾ ਪਾਣੀ ਉਹ ਪੀ ਲਓ ਹੂ ਉਬਾਲ ਕੇ ਹਾਂ ਹਾਂਜੀ।
ਅੱਛਾ ਅੱਛਾ।
ਛੋਟੀ ਇਲਾਇਚੀ ਤਾਂ ਵੈਸੇ ਵੀ ਬੜੀ ਅੱਛੀ ਹੁੰਦੀ ਹੈ। ਖਾਣੇ ਤੁਸੀਂ ਅਗਰ ਪੂਰੇ ਦਿਹਾੜੀ ਵਿੱਚ ਚਬਾ ਹ ਹਮ ਹੇਅਰ ਗਰੋਥ ਉਹਦੇ ਨਾਲ। ਬਹੁਤ ਹੁੰਦੇ ਹੈਗੇ ਆ।
ਅੱਛਾ ਅੱਛਾ।
ਹਮ ਵਾਲਾਂ ਲਈ ਬੜਾ ਵਧੀਆ ਹੁੰਦੀ ਹੈਗੀ ਹੈ।
ਅੱਛਾ ਹੋਰ ਮੈਂ ਵੀ ਦੇਖਾਂਗੀ ਹੁਨ। ਤੁਹਾਡੇ ਆਪਣੇ ਆਪ ਹੀ ਦੇਖੋ ਜਿਤੇ ਜਾਇਆ ਜਾਂਦਾ। ਛੋਟੇ ਨੇ ਠੀਕ ਦਾ ਧਿਆਨ ਐ ਵੀ ਰੱਖ ਲਾਂਗੇ ਆਪੇ।
ਆਕਣ ਘਰ ਨੀ ਹੁੰਦਾ ਹੈਗਾ। ਟਾਈਮ ਹੀ ਨਹੀਂ ਲੱਗਦਾ। ਦਾ ਹੈਗਾ ਬਿਲਕੁਲ ਨਹੀਂ ਹੁੰਦਾ ਹੈਗਾ। ਮਤਲਬ ਬਾਹਰ ਨਿਕਲਣਾ ਜਦੋਂ ਬਾਹਰ ਨਿਕਲਣਾ ਦਾ ਪਤਾ ਹੁੰਦਾ ਨਾ ਹਾਂ ਕੀ ਜਾਣਾ ਹੈ। ਫਿਰ ਪੂਰਾ ਨੇਮ ਬਣ ਜਾਂਦਾ ਹਾਂ ਕਿ ਇਸ ਸਮੇਂ। ਹੈਗਾ ਤੇ ਇਸ ਸਮੇਂ ਤੇ ਜਾਣਾ ਹੈਗਾ ਆ। ਸਾਨੂੰ ਉਹ ਦਿਮਾਗ ਨਾ ਉਹਨੂੰ। ਵੀ ਅਹ ਮਿਲਦਾ ਹੈਗਾ ਵਾ।
ਹਾਂਜੀ ਕੋਈ ਨੀ ਹੁਣ ਦੇਖਾਂਗੇ। ਮੈਂ ਵੀ ਦੇਖਾਂਗੀ ਫੇਰ। ਨਹੀਂ ਚੀਜ਼ਾਂ ਤੇ ਦੇਖੋ ਆਪੇ ਬਣਾ ਕੇ ਖਾਣੀਆਂ ਕਿਵੇਂ।
ਹਾਂ ਉਹ ਤਾਂ ਹੈ ਉਹ ਤਾਂ ਹੈ ਹੂ ਹੂ।
ਹੋਰ ਚਲੋ ਲਾਣਾ। ਚੱਕਰ ਤੁਸੀਂ ਆਣਾ ਕਦੀ ਘਰ।
ਕੋਈ ਨੀ ਕੋਈ ਨੀ ਕੋਈ ਨੀ ਲਗਾਵਾਂਗੇ। ਚੱਕਰ ਗਰਮੀ ਥੋੜੀ ਘੱਟ ਲੇ ਫਿਰ ਲਗਾਉਦੇ ਹੈਗੇ ਆ ਚੱਕਰ।
ਹਾਂਜੀ ਹਾਂਜੀ ਬੱਚਿਆਂ ਨੂੰ ਵੀ ਲੈ ਕੇ ਆਉਣਾ ਠੀਕ ਠੀਕ ਹੈ। ਚਲ ਠੀਕ ਸਤਿ ਸ੍ਰੀ ਅਕਾਲ ਜੀ।
ਉਹਾਰ